ਸ਼ਸ਼ ਸ੍ਰੀ ਕਾਲ ਜੀ।
ਸਸ ਸ਼੍ਰੀ ਅਕਾਲ-ਸਸ ਸ਼੍ਰੀ ਅਕਾਲ ਕੀ ਹਾਲ ਹੈ।
ਬਸ ਵਧੀਆ ਤੁਸੀਂ ਸੁਣਾਓ?
ਬਸ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ?
ਤੁਸੀਂ ਤੇ ਫੋਨ ਈ ਨੀ ਕਰਦੇ।
ਹੂੰ ਉਈ ਕੰਮਾਂ ਚ ਬਿਜੀ ਰੈਨੇ ਆ, ਫੋਨ ਕਰਿਆ ਨੀ ਜਾਂਦਾ ਕਿਸੇ
ਹੂਨ ਆ। ਹਾਂ, ਟਾਈਮ ਵੀ ਐਵੇਂ ਨਿਕਲ ਜਾਂਦਾ ਨਾ ਰੋਟੀ-ਰੂਟੀ ਬਣਾਣ ਚ ਈ ਸਾਰਾ ਦਿਨ ਨਿਕਲ ਜਾਂਦਾ। ਤੁਸੀਂ ਤੇ ਵੈਸੇ ਵੀ ਜਿਆਦਾ ਹੀ ਬਿਜ਼ੀ ਰੈੰਦੇ ਓ।
ਟੈਮ ਈ ਨੀ ਮਿਲਦਾ ਕੀ ਕਰੀਏ ਆਪਣੀ ਜਗ੍ਹਾ ਟੈਮ ਨੀ ਮਿਲਦਾ।
ਹਾਂ, ਓ ਤੇ ਹੈ ਈ ਏ। ਫੇਰ ਗਰਮੀ ਵੀ ਤੇ ਇੰਨੀ ਹੋ ਗੀ ਏ।
ਹਾਂਜੀ, ਉਈ ਨਾ। ਫਿਰ ਮਨ ਈ ਨੀ ਕਰਦਾ। ਫੋਨ ਵੀ ਘੱਟ ਈ ਚਲਾਈਦੈ।
ਹਾਂ, ਫੋਨ ਵੀ ਘੱਟ ਈ ਚੱਲਦੇ ਨੇ ਹੁਣ ਪਤਾ ਈ ਨੀ ਚੱਲਦਾ। ਮੈਂ ਤੇ ਇੰਨੇ ਦਿਨ ਹੋ ਗਏ ਵੇਖ ਫੋਨ ਈ ਖੋਲ ਕੇ ਨੀ ਵੇਖਿਆ। ਕੀ ਚੱਲਦਾ ਪਿਐ। ਫਿਰ ਬੱਚੇ ਵੀ ਹੁਣ ਘਰ ਐ। ਗੇ ਨੇ, ਸਾਰਾ ਦਿਨ ਐਵੇਂ ਈ ਨਿਕਲ ਜਾਂਦਾ ਹਾਂ। ਸਾਰਾ ਦਿਨ ਐਵੇਂ ਨਿਕਲ ਚੱਲ ਜਾਂਦਾ ਬੱਚੇ ਵੀ ਘਰ ਈ ਹੁੰਦੇ ਨੇ ਨਾ।
ਓਈ ਨਾ ਛੁੱਟੀਆਂ ਚੱਲ ਰਈਆਂ ਫੇਰ ਉਨਾਂ ਦੀਆ ਵੀ ਆਂ।
ਹਾਂ। ਤੇ ਅ ਜਦੋਂ ਮੈਂ ਹੁਣੇ ਪਿੱਛੇ ਆਈ ਸੀ। ਤੁਸੀਂ ਮੋਮੋਸ ਬਣਾਏ ਸੀ।
ਅੱਛਾ ਹਾਂ-ਹਾਂ।
ਓ ਸਵਾਦ ਬਣਾਏ ਸੀ ਤੁਸੀਂ ਕਿਵੇਂ ਬਣਾਏ ਸੀ? ਅਹ ਮੋਮੋਸ
ਸਵਾਦ ਬਣੇ ਸੀ?
ਹਾਂ, ਬਹੁਤ ਸਵਾਦ ਲੱਗੇ ਸੀ। ਬੱਚੇ ਵੀ ਕਹਿੰਦੇ ਪਏ ਸੀ। ਕੀ ਪੁੱਛਣਾ ਓਨਾਂ ਨੂੰ ਕਿਵੇਂ ਬਣਾਦੇ ਨੇ, ਮੈਂ ਵੀ ਬਣਾਏ ਸੀ। ਪਰ ਮੇਰੇ ਸਵਾਦ ਨੀ ਬਣੇ ਸੀ। ਉਵੇਂ ਚਟਨੀਂ ਵੀ ਬੜੀ ਸਵਾਦ ਸੀ। ਚਟਨੀਂ ਵੀ ਬੜੀ ਸਵਾਦ ਸੀ। ਤੁਆਡੀ
ਮੈਂ ਨਾ ਸੂਜੀ ਔਰ ਮੈਦੇ ਦੇ ਦੋਨਾਂ ਦੇ ਬਣਾ ਲੈਣੀ ਆ।
ਕਿਵੇਂ ਬਣਾਉਂਦੇ ਹੋ?
ਅਹ ਮੈਦਾ ਦੇ ਤੇ ਦੇਖੋ, ਮੈਦੇ ਦਾ ਆਟਾ ਗੁਨਿੰਆ ਮੈ ਮੈਦਾ ਲੇਤਾ ਮੈਦੇ ਦੇ ਅੰਦਰ ਨਾ ਇੱਕ ਚਮਚ ਓ ਨਾ ਤੇਲ ਜਾਂ ਤੁਸੀਂ ਘਿਓ ਪਾ ਲਿਆ। ਤੇ ਫੇਰ ਥੋੜਾ ਜਿਹਾ ਨਮਕ ਪਾ ਲਿਆ। ਓਦੇ-ਓਦੇ ਅੰਦਰ ਥੋੜ੍ਹਾ ਜਿਹਾ ਨਮਕ ਪਾ ਲਿਆ ਔਰ ਫਿਰ ਪਾਣੀ ਜਿਦੇ ਨਾਲ ਨਾ ਉਹਨੂੰ ਗੁੰਨ ਲੈਣਾ ਐ। ਥੋੜਾ ਟਾਈਟ ਨਹੀਂ ਗੁੰਨਨਾ ਮਤਲ ਥੋੜਾ ਪੋਲਾ-ਪੋਲਾ ਜਾ ਗੁੰਨਨਾ ਏ। ਫੇਰ ਉਸਤੋਂ ਬਾਦ ਨਾ ਹਾਂ, ਫਿਰ ਉਸਤੋਂ ਬਾਦ ਉਹਨੂੰ ਇੱਕ ਘੰਟਾ ਰੈਸਟ ਤੇ ਰੱਖ ਦੇਣਾ ਐ ਤੇ ਫੇਰ ਉਸ ਤੋਂ ਬਾਅਦ ਸਾਨੂੰ ਇੱਕ ਅਲੱਗ ਅ ਪੈਨ ਚ ਅਸੀਂ ਘਿਓ ਲੇ ਲਈਏ ਜਾਂ ਤੇਲ ਅਸੀਂ ਯੂਜ ਕਰ ਕਰਨਾ ਐ। ਸਰਸੋਂ ਦਾ ਤੇਲ ਯੂਜ ਕਰਨਾ। ਉਹ ਯੂਜ ਕਰ ਲਈਏ ਤੇਲ ਚ ਅਸੀਂ ਲੱਸਣ ਪਾ ਲਿਆ। ਕਿਉਂਕਿ ਲਸਣ ਨਾ ਬਹੁਤ ਅੱਛਾ ਫਲੇਵਰ ਆਂਦਾ ਐ। ਅ ਕੁਤਰ ਕੇ ਲੱਸਣ ਪਾ ਲਿਆ। ਔਰ ਫੇਰ ਪਿਆਜ ਪਾ ਲੇ ਔਰ ਸ਼ਿਮਲਾ ਮਿਰਚ ਪਾ ਲੀਆਂ ਗਾਜਰ ਪਾ ਲੀ ਜਾਂ, ਅਸੀਂ ਜੇੜੇ-ਜੇੜੇ ਵੀ ਸਬ
ਹਾਂ ਤੇ ਜੇੜੀ ਸਬਜ਼ੀਆਂ ਪਈਆਂ ਹੋਣ ਸਾਰੀਆਂ ਸਾਰੀਆਂ ਪਾਲੋ ਜੇੜੀ ਪਈਆਂ ਹੁੰਦੀਆਂ।
ਬਹੁਤ ਛੋਟੀ-ਛੋਟੀ ਬਰੀਕ-ਬਰੀਕ ਕੁਤਰ ਕੇ ਪਾਣੀ ਹੈ। ਉਹ
ਹਾਂ-ਹਾਂ ਚੌਪ ਬਹੁਤ ਹਾ। ਛੋਟੀ-ਛੋਟੀ ਪਾਣੀ ਐ।
ਬਹੁਤ ਛੋਟੀ-ਛੋਟੀ ਕਰਕੇ ਤੇ ਇੱਕ ਤੇ ਤੁਸੀਂ ਇਕੱਲੀ ਸਬਜ਼ੀਆਂ ਦਾ ਵੀ ਬਣਾ ਸਕਦੇ ਓ। ਜਾਂ ਉਹ ਸਬਜ਼ੀਆਂ ਦੇ ਅ ਅਗਰ ਤੁਸੀ ਸਬਜ਼ੀਆਂ ਦਾ ਪੂਰਾ ਮਸਾਲਾ ਮਸੂਲਾ ਬਣਾ ਲਿਆ। ਅੱਛੇ ਤਰੀਕੇ ਨਾਲ ਤੜਕਾ ਵੜਕਾ ਲਾ ਲਿਆ।
ਏ ਆ ਨਾ ਜਿਦੇ ਵਿੱਚ ਸੋਇਆਬੀਨ ਪੈ ਜਾਂਦੀ ਏ।
ਹਾਂ ਉਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਆ। ਅਹ ਜਾਂ ਤੁਸੀਂ ਸਬਜ਼ੀਆਂ ਵਾਲੀ ਬਣਾ ਸਕਦੇ ਹੋ ਜਾਂ ਤੁਸੀਂ ਸੋਇਆਬੀਨ ਵਾਲੀ ਬਣਾ ਸਕਦੇ ਹੋ। ਐਸੀ ਸਬਜ਼ੀ ਦੇ ਅੰਦਰ ਅਹ ਤੁਸੀਂ ਸੋਇਆਬੀਨ ਪਾ ਲੋ। ਸੋਇਆਬੀਨ ਦੇ ਨਾਲ ਬਿਲਕੁਲ ਅੱਛੇ ਤਰੀਕੇ ਨਾਲ ਤੜਕਾ ਲਗਾ ਲ ਲੋ ਤੇ ਉਹ ਸੋਇਆਬੀਨ ਵਾਲੀ ਮਿਸ ਬਣ ਗਈ। ਫਿਰ ਕੱਲ ਮੈਂ ਤਾਂ ਇਕੱਲੀ ਸਬਜ਼ੀਆਂ ਵਾਲੀ ਮੈਨੂੰ ਜ਼ਿਆਦਾ ਸ ਸਵਾਦ ਲੱਗਦੀ ਕਿਉਕਿ ਮੇਰੇ ਬੱਚੇ ਨਾ ਸੋਇਆਬੀਨ ਨਹੀਂ ਖਾਂਦੇ। ਤੇ ਉਹਨਾ ਨੂੰ ਸਬਜ਼ੀਆਂ ਵਾਲੀ ਜ਼ਿਆਦਾ ਸੁਵਾਦ ਲੱਗਦੀ ਏ।
ਹਾਂ-ਹਾਂ
ਅੱਛਾ ਜਾ ਫਲੇਵਰ ਆ ਜਾਂਦਾ ਨਾ ਸਬਜ਼ੀਆਂ ਦਾ ਵੀ ਅਤੇ ਉਹ ਫਿਰ ਥੋੜ੍ਹੀ ਹੈਲਦੀ ਵੀਏ।
ਹਾਂ ਉਹ ਤੇ ਜਿਹਨੂੰ ਜੋ ਪਸੰਦ ਹੈ ਚਿਕਨ ਵਾਲੇ ਬਣਾ ਲ ਲੋ ਸੋਇਆਬੀਨ ਦੇ ਬਣਾ ਲੋ ਆ। ਪਨੀਰ ਦੇ ਬਣਾ ਲੋ ਤੇ ਬੜੇ ਸਾਰੇ ਹਾਂ ਅ ਪੱਤਾ ਗੋਭੀ ਦੇ ਵੀ ਹਾਂ ਬੜੇ ਸਾਰੇ ਪੈ ਜਾਂਦੇ ਨੇ ਸਬਜ਼ੀਆਂ ਵਾਲੇ ਵੀ ਸਵਾਦ ਹੀ ਲੱਗਦੇ ਨੇ ਵੈਸੇ ਤੇ
ਹਾਂ ਤੇ ਉਹ ਸਭ ਨੂੰ ਮਿਕਸ ਕਰ ਕੇ ਅਹ ਮਿਸ ਬਣਾ ਲਈ ਫਿਰ ਉਹਨੂੰ ਨਾ ਠੰਡਾ ਕਢ ਲੈਣਾ ਏ। ਤੇ ਉਸ ਤੋਂ ਬਾਅਦ ਅਹ ਅਸੀਂ ਜੋ ਆਟਾ ਗੁਣਿਆ ਹੈ ਤੇ ਉਹਨੂੰ ਨਾ ਅ ਇੱਕ ਘੰਟੇ ਵਾਸਤੇ ਨਾ ਰੈਸਟ ਤੇ ਰੱਖਣਾ ਹੈ ਤਾਂ ਕਿ ਉਹ ਥੋੜਾ ਫਲਫੀ ਹੋ ਜਾਏ ਅੱਛੇ ਤਰੀਕੇ ਨਾਲ ਉ ਸੈਟਲ ਹੋ ਜਾਏ ਬਿਲਕੁਲ ਤੇ ਫਿਰ ਉਹ 'ਚੋਂ ਥੋੜਾ ਹਾਂ ਫਿਰ ਥੋੜਾ ਜਿਹਾ ਉਹ 'ਚੋਂ ਓਹਨੂੰ ਮਿਸ ਨੂੰ ਠੰਡਾ ਕਰਨਾ ਐ।
ਹਾਂ-ਹਾਂ
ਹਾਂ ਤੇ ਫਿਰ ਆਟੇ 'ਚੋਂ ਥੋੜ੍ਹੀ ਜਿਹੀ ਅਸੀਂ ਅਹ ਲੇਤਾ ਆਟਾ ਲੇਤਾ ਥੋੜ੍ਹਾ ਜਾ ਤੇ ਫਿਰ ਓਹਨੂੰ ਨਾ ਅਸੀਂ ਵੇਲਿਆ ਛੋਟੀ ਜਿਹੀ ਮਤਲਬ ਛੋਟੀ ਜਿਹੀ ਜਿਵੇਂ ਪੂੜੀ ਵੱਕਣ ਦੀ ਸ਼ੇਪ ਨਹੀਂ ਬਣਾਂਦੇ ਸੀ ਛੋਟਾ ਜਿਹਾ ਬਣਾਇਆ ਬਿਲਕੁਲ ਪਤਲਾ ਜਿਹਾ ਬਣਾਣਾ ਬਿਲਕੁਲ ਬਿਲਕੁਲ ਪਤਲਾ ਜਾ ਤਾਂ ਕਿ ਮੋਟੀ ਨਾ ਰਹੇ ਕਿਉਂਕ ਕਿ ਫਿਰ ਉਹਨੂੰ ਅਸੀਂ ਜਦੋਂ ਸਟੀਮ ਕਰਾਂਗੇ ਨਾ ਤੇ ਸਹੀ ਤਰੀਕੇ ਨਾਲ ਅਗਰ ਮੋਟਾ ਹੋਇਆ ਤੇ ਸਹੀ ਤਰੀਕੇ ਨਾਲ ਸਟੀਮ ਨ ਨਹੀਂ ਹੋ ਪਾਏਗਾ ਉਹ ਕੱਚਾ-ਕੱਚਾ ਰਹਿ ਜਾਏਗਾ। ਤੇ ਸਾਨੂੰ ਬਿਲਕੁਲ ਹਾਂ-ਹਾਂ ਬਿਲਕੁਲ ਪਤ ਪਤਲਾ ਕਰਨਾ ਏ ਬਿਲਕੁਲ ਪਤਲਾ ਤੇ ਫਿਰ ਹਾਂ ਫਿਰ ਉਹਦੇ ਅੰਦਰ ਮਿਸ ਪਾਣੀ ਏ ਫਿਰ ਉਹਨੂੰ ਨਾ ਅ ਆਪਣੇ ਹੱਥ ਤੇ ਰਹਿ ਕੇ ਅ ਕੋਨਿਆਂ ਤੋਂ ਫੜ-ਫੜ ਕੇ ਐਵੇਂ ਝੋਨਾ ਬਣਾ ਲੈਣੀ ਆ ਬਿਲਕੁਲ ਕੋਨਿਆਂ ਤੋਂ ਫੜ-ਫੜ ਕੇ ਤੇ ਫਿਰ ਉਹਨੂੰ ਐਵੇਂ ਗੋਲ-ਗੋਲ ਹਾਂ ਉਹ ਜੋ ਬ ਹਾਂ-ਹਾਂ ਮੋਦਕ ਦੀ ਸ਼ੇਪ ਵੀ ਦੇ ਸਕਦੇ ਆ ਜੋ ਫਿਸ਼ ਸ਼ੇਪ ਆਂਦੀ ਹੈ ਅੱਜ ਕੱਲ੍ਹ ਚੋਨਾ ਵਾਲੀ ਫਿਸ਼ ਵਲੀ ਸ਼ੇਪ ਜਾਂ ਤੇ ਤੁਸੀਂ ਅਗਰ ਤੁਸੀਂ ਕਲਰ ਵਾਲਾ ਬਣਾਣਾ ਜਿਵੇਂ ਤੁਸੀਂ ਕਲਰ ਵਾਲੀ ਵੀ ਦੱਸੀ ਦੇਖ ਖੇ ਦੇ ਆ ਜਿਵੇਂ ਰੈਡ ਕਲਰ ਦੇ ਮੋਮੋਜ਼ ਬਣਦੇ ਆ ਗ੍ਰੀਨ ਕਲਰ ਦੇ ਮੋਮੋਜ਼ ਬਣਦੇ ਆ। ਰੈਡ ਵੀ ਬਣਦੇ ਆ ਤੇ ਅਸੀਂ ਉਹਦੇ ਆਟਾ ਜੋ ਅਸੀਂ ਗੁੰਨਿਆ ਸੀ ਨਾ ਮੈਦਾ ਉਹਦੇ ਅੰਦਰ ਅਸੀਂ
ਕਲਰ ਹੀ ਪਾਣਾ ਬਸ ਫੂਡ ਕਲਰ ਪਾ ਦਿੰਦੇ ਨੇ ਪਰ ਉਹ ਠੀਕ ਨੀ ਹੈਗਾ ਨਾ ਹੈਲਥ ਹੈਲਥ ਵਾਸਤੇ ਠੀਕ ਨੀ ਹੁੰਦਾ ਨਾ ਫੂਡ
ਹਾਂ ਉਹ ਨਾ ਫੂਡ ਕਲਰ ਪਾਣਾ ਫਿਰ ਥੋੜਾ ਤੇ ਕੁਛ ਹੋਏਗਾ ਹੀ ਨਾ ਇਸ ਤੇ ਹੀ ਸਿੰਪਲ ਠੀਕ ਹੈ। ਵੈਸੇ ਅਸੀਂ ਮੈਦਾ ਵੀ ਤੇ ਖਾ ਹੀ ਰਹੇ ਆ ਸਟੀਮ ਉਹ ਵੀ ਕਿਹੜਾ ਸਹੀ ਹੈਗਾ ਏ।
ਉਹੀ ਮੈਦਾ ਵੀ ਫਿਰ ਉਹ ਹੈਗਾ ਹੈ ਫਿਰ ਫੂਡ ਕਲਰ ਵੀ ਦੋਨੋ ਚੀਜ਼ਾਂ ਨੂੰ
ਕੇ ਖਾ ਰਹੇ ਹਾਂ। ਤੇ-ਤੇ ਫਿਰ ਥੋੜ੍ਹਾ ਠੀਕ ਵੀ ਹੈਗਾ ਅਗਰ ਅਸੀਂ ਸਟੀਮ ਖਾ ਰਹੇ ਹਾਂ ਇਹ ਤਾਂ ਉਹ ਗ਼ਲਤ
ਹਾਂ, ਹਾਂ, ਹਾਂ ਓ ਤੇ ਹੈ ਈ ਏ ਫਿਰ ਬਿਲਕੁਲ ਈ ਗਲਤ ਐ।
ਤੇ ਤੇ ਬਸ ਫੇਰ ਉਨੂੰ ਸਟੀਮ ਕਰ ਲੈਣੀ ਏ, ਮੇਰੇ ਕੋਲ ਵੈਸੇ ਮੋਮੋਸ ਵਾਲਾ ਸਟੀਮਰ ਅ ਹੈਗਾ ਸੀ ਉਨੂੰ ਖ਼ਰਾਬ ਹੋ ਗਿਆ, ਤੇ ਮੈਦੇ ਜੋ ਓ ਨਈ ਹੁੰਦਾ, ਓ ਵਾਲਾ
ਤੇ ਓ
ਓ ਹੁੰਦੀ ਨਾ ਇਡਲੀ ਵਾਲਾ ਸਾਂਚਾ ਜੋ ਹੁੰਦਾ ਐ ਮੇਰੇ ਕੋਲ ਇਡਲੀ ਵਾਲਾ ਸਟੀਮਰ ਹੈਗਾ ਐ।
ਹਾਂ-ਹਾਂ।
ਤੇ ਮੈਂ ਇਡਲੀ ਵਾਲੇ ਸਟੀਮਰ ਚ ਈ ਕਰ ਲੈਨੀ ਆ ਇਡਲੀ ਜਿਵੇਂ ਇਡਲੀ ਰੱਖਦੇ ਆ ਤਾ ਥੱਲੇ ਪਾਣੀ ਪਾ ਲਿਆ ਓਰ ਇਡਲੀ ਦਾ ਪੂਰਾ ਸਾਂਚਾ ਜੋ ਹੁੰਦਾ ਐ ਤੇ ਸਾਂਚੇ ਦੇ ਅੰਦ ਜਿਦੇ ਚ ਇਡਲੀ ਬਨਾਨੇ ਉਦੇ ਚ ਇੱਕ ਮੋਮੋਜ਼ ਲਗਤਾ ਇੱਕ ਸਾਥ ਈ ਬਾਰਾਂ ਮੋਮੋਜ਼ ਬਣ ਜਾਂਦੇ ਆ ਗੈਸ
ਅੱਛਾ, ਅੱਛਾ ਬਾਏ ਸਟੀਮ ਚ ਈ ਰੱਖਣੇ ਹੁੰਦੇ ਨੇ ਨਾ।
ਹਾਂ ਤੇ ਜਿਵੇਂ ਅਸੀਂ ਸੂਜੀ ਓ ਜੋ ਹੁੰਦੀ ਏ ਇਡਲੀ ਵੀ ਤੇ ਸਟੀਮ ਕਰਕੇ ਈ ਬਣਾਣੇ ਆ। ਤੇ ਐਵੇਂ ਈ ਐਨੂੰ ਸਟੀਮ ਕੱਢ ਲਓ। ਬਿਲਕੁਲ ਸਈ ਬਣਦੇ ਆ। ਐਈ ਤੁਸੀਂ ਬਣਾ ਕੇ ਫਰਾਈ ਕਢ ਲੋ ਤੇ ਫਰਾਈਡ ਬਣ ਜਾਏਂਗੇ ਈ।
ਹਾਂ ਓ ਤੇ ਫਰਾਈ ਕਰ ਲੋ, ਗ੍ਰੇਵੀ ਵਾਲੇ ਬਣਾ ਲੋ, ਜਿਵੇਂ ਮਰਜ਼ੀ ਬਣਾ ਲੋ, ਤੇ ਸੂਜੀ ਹਾਂ, ਤੇ ਸੂਜੀ ਵਾਲੇ ਕਿਵੇਂ ਬਣਾਂਦੇ ਓ?
ਸੂਜੀ ਵਾਲੇ ਦਾ ਮਿਕਸਰ ਦੇਖੋ ਜੋ ਅਸੀਂ ਸਬਜ਼ੀਆਂ ਦਾ ਬਣਾਇਆ ਮਿਸ ਜੋ ਬਣਾਈ ਓ ਤਾਂ ਸੇਮ ਰਏਗੀ ਤੇ ਸੂਜੀ ਲਿ ਤੀ, ਸੂਜੀ ਦਾ ਵੀ ਆਟਾ ਐਵੇ ਈ ਗੁੰਨਨਾ ਐ, ਸੂਜੀ ਦੇ ਅੰਦਰ ਥੋੜ੍ਹਾ ਜਿਆ ਤੇਲ ਪਾਇਆ, ਨਮਕ ਪਾਇਆ ਓਰ ਫਿਰ ਉਨੂੰ ਆਟਾ ਗੁੰਨ ਲਿਆ ਉਦਾ ਬਿਲਕੁਲ ਅੱਛੇ ਤਰੀਕੇ ਨਾਲ। ਓਰ ਫਿਰ ਉਵੇਂ ਇਨੂੰ ਰੈਸਟ, ਹਾਂ ਪਾਣੀ ਪਾ ਕੇ
ਤੇ ਉਦੇ ਵਿੱਚ ਕੋਈ ਅ ਆਟਾ ਕਿਵੇਂ ਗੁੰਨਿਆ ਜਾਏਗਾ ਉਦੇ ਵਿੱਚ।
ਗੁੰਨਿਆ ਜਾਏਗਾ ਤੇ ਉਦੇ ਅੰਦਰ ਤੇਲ ਪਾਣਾ ਨਾ ਪੈਲੇ। ਪੈਲੇ ਨਾ ਉਨੂੰ ਤੇਲ ਦੇ ਨਾਲ ਥੋੜ੍ਹਾ ਓਵੇਂ ਕਰ ਲੈਣਾ ਜਿਵੇਂ ਤੇਲ ਦੇ ਨਾਲ ਲਿਬੜ ਨੀ ਜਾਂਦਾ ਪੂਰਾ ਸੂਜੀ ਮਤਲਬ ਥੋੜੀ ਹਾਰਡ-ਹਾਰਡ ਬਿਖਰਨ-ਬਿਖਰਨ ਲੱਗ ਜਾਂਦੀ ਐ, ਸੂਜੀ ਤੇ ਓਂਦੇ ਉਤੇ ਕਰਕੇ।
ਕੁੱਛ ਨੀ ਪਾਨਾ ਥੋੜਾ
ਨਈ ਕੁਛ ਵੀ ਨੀ ਪਾਣਾ ਬਿਲਕੁਲ ਸੂਜੀ ਦੇ ਨਾਲ ਬਣਾਣੀ ਓ। ਬਣ ਜਾਂਦੀ ਬੜੀ ਸਈ ਬਣਦੀ, ਤੁਸੀਂ ਆਟਾ ਗੁੰਨ ਕੇ ਦੇਖਣਾ।
ਅੱਛਾ, ਮੈਂ ਕਦੀ ਐਵੇਂ ਦੇ ਨੀ ਬਣਾਏ, ਐ ਸੂਜੀ ਨਾਲ ਨੀ ਬਣਾਏ। ਅਛਾ! ਮੈਨ ਲੱਗਿਆ ਆਟਾ ਨੀ ਗੁਣਿਆ ਜਾਏਗਾ ਗੁੰਨ ਜਾਂਦਾ ਆਟਾ।
ਹਾਂ-ਹਾਂ ਗੁੰਨ ਜਾਂਦਾ ਐ ਆਟਾ ਤੁਸੀਂ ਗੁੰਨ ਕੇ ਵੇਖਣਾ ਮੈਂ ਬਣਾਏ ਨੀ ਕਾਫ਼ੀ ਵਾਰ। ਓ ਤੇ ਫਿਰ ਫਰਾਈਡ ਈ ਬਨੇਗੇ ਨਾ ਸੂਜੀ ਵਾਲੇ, ਸੂਜੀ ਵਾਲੇ ਸਟੀਮ ਥੋੜੀ ਬਣ ਸਕ ਦੇ ਆ, ਸੂਜੀ ਥੋੜ੍ਹੀ ਸੀ ਸਟੀਮ ਕਰਕੇ ਖਾ ਸਕਨੇ ਆ ਓ ਤੇ ਅੱਛਾ ਨੀ ਲੱਗੇਗਾ ਖਾਣੇ ਚ।
ਹਾਂ, ਓਤੇ ਉਦਾ ਤੇ ਟੇਸਟ ਵੀ ਅੱਛਾ ਨੀ ਆਏਗਾ। ਮੈਂ ਮੈਦੇ ਵਾਲੇ ਬਣਾ ਕੇ ਵੇਖਾਂਗੀ।
ਹਾਂ, ਮੈਦਾ ਵਾਲੇ ਬਣਾਣਾ। ਸੂਜੀ ਵਾਲੇ ਮੈਂ ਤੁਆਨੂੰ ਖਵਾਦਾਂਗੀ ਸੂਜੀ ਵਾਲੇ ਤੁਸੀਂ ਉਸ ਦਿਨ ਖਾਏ ਨੀ ਸੀ।
ਹਾਂ, ਸੂਜੀ ਵਾਲੇ ਨੀ ਖਾਏ ਸੀ ਮੈਂ ਓ ਵਾਲੇ ਖਾਏ ਸੀ।
ਹਾਂ, ਸੂਜੀ ਵਾਲੇ ਮੈਂ ਜਿਸ ਦਿਨ ਬਣਾਵਾਂਗੀ ਨਾ ਤੇ ਓਸ ਦਿਨ ਤੁਆਨੂੰ ਬੁਲਾਲਾਂਗੀ ਯਾ ਮੈਂ ਤੁਆਨੂੰ ਭੇਜ ਦਾਂਗੀ।
ਹਾਂ, ਤੇ ਚੱਟ, ਤੇ ਚੱਟਨੀ ਕਿਵੇਂ ਬਣਾਂਦੇ ਓ?
ਚੱਟਨੀ ਓਹੀ ਨੋਰਮਲ ਬਣਾਣੀ ਐ ਅਸੀਂ ਤੇ ਅ ਤੇਲ ਦੇ ਅੰਦਰ ਨਾ ਓ ਪੈਂਦਾ ਐ ਇੱਕ ਆਂਦਾ ਚਿਲੀ ਓਇਲ ਆਂਦਾ ਏ ਇੱਕ।
ਹਾਂ।
ਚਿਲੀ ਓਇਲ ਲਿੱਤਾ, ਚਿਲੀ ਓਇਲ ਦੇ ਅੰਦਰ ਲਸਣ ਪਾ ਲਿਆ ਤੇ ਨਾਲ ਓ ਸੇਜਵਾਨ ਇੱਕ ਚੱਟਨੀ ਆਂਦੀ ਏ
ਚਸ ਟਮਾਟਰਾਂ ਚ ਈ ਬਣਦੀ ਏ ਬੋਇਲ ਕਰਕੇ।
ਐ ਟਮਾਟਰ ਵਾਲੀ ਵੀ ਬਣਾ ਸਕਦੇ ਆ? ਯਾ ਐ ਵਾਲੀ ਵੀ ਬਨਾ ਸਕਦੇ ਓ, ਚੀਲੀ ਓਏਲ ਵਲੀ।
ਟਮਾਟਰ ਇਚ ਨਾ ਲਸਨ-ਲੂਸਨ ਪਾ ਕੇ ਓ ਵਦੀਆ ਬਨ ਜਾਂਦੀ, ਮੈਂ ਤੇ ਓਈ ਬਨਾਨੀ ਆਂ।
ਅੱਛਾ ਤੂਸੀ ਓ ਬਨਾਂਦੇ ਓ, ਮੈਂ ਤੇ ਚੀਲੀ ਓਏਲ ਵਾਲੀ ਬਨਾ ਲੈਨੀ ਆ, ਐ ਥੋੜੀ ਤਿੱਖੀ ਵੀ ਬਂਦੀ ਸੇਜ ਵਾਨ ਦੇ ਅਂਦਰ ਵੀ ਮਿਰਚੀ ਹੁੰਦੀ ਏ ਔਰ ਫਿਰ ਜੋ ਚੀਲੀ ਓਏਲ ਹੁੰਦੈ, ਓ ਵੀ ਥੋੜਾ ਵਦੀਆ ਤਰੀਕੇ ਨਾਲ ਅਸੀ ਉਨੂੰ, ਓਨਾਂ ਦਾ ਈ ਤੜਕਾ ਲਾ ਲੈਂਨੇ ਆ ਬਿਲਕੁਲ ਫਿਰ ਓ ਬੜੀ ਵਦੀਆ ਚਟਨੀ ਬਨਦੀ ਏ।
ਹਾਂ, ਲਸੱਨ ਜਾਦਾ ਪਾਂਦੇ ਹੋਓਗੇ।
ਹਾਂ, ਲੱਸਨ ਦਾ ਫਲੇਵਰ ਬੜਾ ਵਦੀਆ ਆਂਦੈ।
ਹਾਂ ਲਸਨ ਦਾ ਈ ਸਾਰਾ ਟੇਸਟ ਆਂਦੈ, ਮੈਨ ਤੇ ਲਸਨ ਵਦੀਆ ਲਗਦੈ।
ਹਾਂ, ਮੈਂ ਤੇ ਹਰ ਚੀਜ ਇਚ ਪਾ ਦੇਨੀ ਆਂ।
ਮੈਂ ਆਪ ਸਬ ਚੀਜਾਂ ਇਸ ਲਸਨ ਯੂਜ਼ ਕਰਦੀ ਆਂ, ਮੈਨੂੰ ਬੋਤ ਸਹੀ ਲੱਗਦਾ ਐ। ਚੀਜ ਖ਼ਰਾਬ ਵੀ ਨੀ ਹੁੰਦੀ ਲੱਸਨ ਪਾਈ ਹੁੰਦੀ ਏ ਤੇ।
ਐ ਬੀ ਪੀ ਵਸਤੇ ਬੜਾ ਵਦੀਆ ਹੂੰਦਾ ਏ।
ਹਾਂ, ਲਸਨ ਤੇ ਵਦੀਆ ਈ ਹੈਗੈ, ਮੈਂ ਤੇ ਉਵੇਂ ਵੀ ਰੁਕ ਰੂੱਖਾਂ ਵੀ ਖਾ ਲੈਂਨੀ ਆਂ ਰਸ, ਲਸਨ।
ਅੱਛਾ, ਰੁੱਖਾ ਨੀ ਖਾਏਆ ਜਾਂਦਾ।
ਕੋਈ-ਕੋਈ ਖਾ ਸਕਤੈ।
ਹਾਂ, ਮੇਰੇ ਪਾਪਾ ਖਾ ਲੈਂਦੇ ਹੁੰਦੇ ਸੀ।
ਹਾਂ, ਏ ਲਸਨ ਵਦੀਆ ਹੁੰਦੈ। ਚਲੋ ਮੈਂ ਬਨਾ ਕੇ ਦੇਖਾਂਗੀ, ਭੇਜ ਦਾਂਗੀ, ਭੇਜਾਂਗੀ ਤੂਆਨੂੰ ਵੀ। ਫੇਰ ਹੇਨਾ, ਹੂੰ ਹਾਂ। ਹਾਂ, ਠੀਕ ਐ, ਸਸ੍ਰੀ ਕਾਲ।
ਠੀਕੈ, ਠੀਕੈ, ਸਸ੍ਰੀ ਕਾਲ।